ਸਤਿ ਸ੍ਰੀ ਅਕਾਲ ਠੀਕ ਹੋ? ਹਾ ਬਸ ਵਧੀਆ ਕੀ ਕਰ ਰਹੇ ਹੋ?
ਬਸ ਬੈਠੀ ਸਾਂ ਮੈਂ-ਮੈਂ ਕਿਹਾ, ਤੁਹਾਡੇ ਨਾਲ ਗੱਲਾਂ ਹੀ ਕਰ ਲਈਏ।
ਹਾਂਜੀ, ਸੁਣਾਨਿਆ ਸੀ ਤੁਹਾਨੂੰ ਵੀ
ਅੱਛਾ।
ਦਾਦੀ ਜੀ ਲੱਤ ਕਰਦੀ ਸੀ ਪੀੜ।
ਅੱਛਾ।
ਤੇ ਫੇਰ ਆਪਾਂ ਦੇ-ਤਿਨ ਦਿਨ ਘਰ ਦੀ ਸੀ
ਅੱਛਾ।
ਫਿਰ ਮੇਰੀ ਧੀਰੀ ਨੂੰ ਸੋਚੀਏ- ਸੋਚੀਏ ਅੱਜ ਚੱਲਾਂਗੇ, ਕੱਲ ਚੱਲਾਂਗੇ, ਪਰਸੋਂ ਚੱਲਾਂਗੇ।
ਹੂੰ।
ਤੇ ਫਿਰ ਜਾਣ ਨੀ ਹੋਇਆ ਅੱਜ ਤੇ ਚਲ।
ਅੱਛਾ।
ਕੱਲ ਉੱਥੇ ਸਾਡੇ ਆਠ ਵਜੇ ਪਹੁੰਚ ਗਏ। ਕਹਿੰਦੇ ਵੀ ਹਾਂਜੀ ਕਹਿੰਦੇ ਤੇ ਨੌ ਵਜੇ ਪਰਚੀਆਂ ਕਟੀ ਜਾਣੀਆਂ ਤੇ ਤੁਸੀਂ ਨਾ ਆ ਜਾਨਾ ਚਿਰ ਵੀ ਨੌ ਵਜੇ ਕਦੋਂ ਹੋਇਆ ਤੇ ਫਿਰ ਆਪਾਂ ਇਹ ਅੱਧਾ ਇੱਕ ਘੰਟਾ ਬੈਠ ਰਹੇ ਹੋ ਉਸ ਤੋਂ ਬਾਅਦ ਨੌ ਵਜੇ ਤੇ ਗਏ ਤੇ ਕਹਿੰਦੇ ਅਜ ਪਤਾ ਨਹੀਂ ਅੱਜ ਪਰਚਿਆ ਹੀ ਕਟੀਨਿਆ।
ਹੜਤਾਲ ਕਿਸ ਇਸ ਚੀਜ਼ ਦੀ?
ਕਹਿੰਦਾ ਮੇਰੀ ਐਤਵਾਰ ਦੀ ਤਨਖਾਹ ਨੀ ਆਂਦੀ ਮੇਰੀ ਨਾ ਤੇ ਫਿਰ ਨਾ ਤ ਇਸ ਮਹੀਨੇ ਉਹਨਾਂ ਦੀ ਤਨਖਾ ਨੀ ਆਈ ਇਸੀ ਡਾਕਟਰਹਿ ਦੀ। ਤਾਂ
ਅੱਛਾ।
ਤੇ ਫਿਰ ਹੜਤਾਲ ਤੇ ਆ ਕੇ ਬਹਿ ਗਓ ਤੇ ਫਿਰ ਆਪਾਂ ਸੋ ਦੋ ਘੰਟੇ ਬੈਠੇ ਰਹੇ, ਤੇ ਵੀਡੀਓ ਕਾਲ ਜਾਏਗੀ -
ਖੁੱਲ੍ਹੇ।
ਚਲੇ ਸੈਰ-ਸਪਾਟਾ ਕਰਕੇ ਦੋ ਕੁ ਘੰਟਿਆਂ ਚੁੱਪ ਹੋ ਜਾਏਗੀ ਤੇ ਖੁਲਣ ਨੂੰ ਦੋ ਦਿਨਾ ਚ ਖੁੱਲ ਜਾਏਗੀ। ਉਸ ਤੋਂ ਬਾਅਦ ਫਿਰ ਆਪਾਂ ਦੋ ਘੰਟੇ ਬੈਠੇ ਰਹੇ ਤੇ ਫਿਰ ਆਪਾਂ ਸਲਵਾਰਾਂ ਲਿ ਰੀਟਾ ਦੀਦੀ ਕਹਿਦੀ ਚੱਲਨਾ ਦਵਾਈ ਲੈਣਨੇ ਹਾ, ਮੈਂ ਕਿਹਾ ਚੱਲਣੇ ਆ।
ਅੱਛਾ, ਫਿਰ ਮਤਲਬ ਤੁਹਾਨੂੰ ਡਾਕਟਰ- ਡੁਕਟਰ ਨਹੀਂ ਮਿਲਿਆ ਤੁਸੀਂ ਦਵਾਈ ਲਿੱਤੀ ਸੀ।
ਹਾਂਜੀ। ਖਿਸਕ ਨਾ।
ਅੱਛਾ।
ਕਿਸੀ ਕਾਰ ਤੇ ਬੈਕੇ ਲਾਢਵੇ ਕੋਲ ਉਤਰੇ ਆਪੇ ਸਾਨੂੰ ਕਾਲ ਛਢਤਾ ਟੀਉਸ਼ਨ ਤੋ ਆਣਾ ਸੀ ਨਾ।
ਕਿਹੜੇ?
ਆਪਾ ਮਹਾ ਇੰਟਰਨੈਸ਼ਨਲ ਕਾਲੇਜ। ਚਲੋ ਆਪਾ ਆ ਗਏ। ਹਾਂਜੀ, ਪਹਿਲੇ ਆਪਾਂ ਆ ਰਹੇ ਤਾਂ ਘਰ ਬੈਠੇ ਤੇ ਫਿਰ ਸਲਾਹ ਬਣੀ ਕਿ ਬਿ ਐਮ ਐਨ ਕਾਲਜ ਜਾਂਦੇ ਆਂ ਤੇ ਉੱਥੇ ਜਾ ਕੇ ਫਿਰ ਸਾਰਾ ਫਾਰਮ ਚੱ ਨਾਂਮ-ਨੂੰਮ ਚੇਂਜ ਕਰ ਅ ਬਦਲਵਾਇਆ।
ਅੱਛਾ
ਤੇ ਫਿਰ ਘਰ ਬੱਸ ਬੁਸ ਤੇ ਬਹਿ ਕੇ ਆ ਗਏ ਬੜੇ ਤੰਗ ਹੋਏ ਅੱਜ ਤੇ
ਫਿਰ ਆਰਿਆ ਵਿੱਚ ਨਾਂਮ ਕਟੱਵਾ ਦਿੱਤਾ ਆਪਣਾ
ਹਾਂਜੀ ਫੇਿਰ ਉੱਥੇ ਦੇ ਵਾਹ ਵਾਹ ਰਾਹ ਪੈ ਜਾਂਦਾ। ਕੋਈ ਸਾਧਨ ਹੋਇਆ ਨੀ ਜਾਣਦਾ।
ਆਹੋ ਉਹ ਤਾਂ ਦੂਰ ਵੀ ਪੈ ਜਾਂਦਾ ਆ ਸੱਚ।
ਹਾਂਜੀ।
ਉਹਦਾ ਦਾ ਗੇਟ ਜਿਹੜਾ ਮੇਨ ਗੇਟ ਉਹ ਤਾਂ ਜ਼ਿਆਦਾ ਹੀ ਦੂਰ ਏ।
ਹਾਂਜੀ ਉਹ ਜ਼ਿਆਦਾ ਦੂਰ ਏ ਨਾਲੇ ਫਿਰ ਕੋਈ ਸਾਧਨ ਨਹੀਂ ਹੋਇਆ ਜਾਣਦਾ।
ਫੇਰ ਸਕੂਟਰੀ ਸਕੂਟਰੀ।
ਨਾ ਹਾਲੇ ਕੋਈ ਹੈ ਹੀ ਨੀ ਸਾਧਨ ਹੁਣ ਥੋੜੇ ਬਹੁਤੇ ਪੈਸੇ ਆਗੇ ਤੇ ਲਵਾਂਗੇ।
ਅੱਛਾ।
ਤੇ ਇੱਥੋਂ ਦੀ ਟੈਂਪੂ ਤੇ ਬਹਿ ਕੇ ਲਾਡਵੇ ਪੇਲ ਤੇ ਉਤੱਰ ਗਏ। ਤੇ ਉੱਥੋਂ ਦੀ ਕੋਈ ਬੱਸ ਆਈ ਉੱਥੇ ਬੈ ਗੇ ਆਪ। ਟੈਂਪੂ ਟੇਂਪੂ ਤੇ ਬਹਿ ਕੇ ਫਿਰ ਅੱਗੇ ਚੱਲ ਗੇ ਉੱਧਰ ਉੱਧਰ ਆਲੇ ਪਾਸੇ ਤੇ ਟੈਂਪੂ ਜਾਂਦੇ ਹੀ ਨਹੀਂ।
ਹਾਂ ਹਾਂ।
ਹੋਰ ਘਰ ਸਾਰੇ ਠੀਕ ਠਾਕ ਨੇ।
ਹਾਂ ਹਾਂ ਬੱਸ ਠੀਕ ਠਾਕ ਐ।
ਅੱਛਾ ਗੱਲੀ ਗੁੱਲੀ ਬਣ ਗਈ ਹੈ? ਕਹਿਦੇ ਸੀ ਬਣੀ ਨੀ ਹਲੇ ਤੱਕ।
ਨਹੀਂ ਨਹੀਂ ਹੁਣ ਤਾਂ ਕੰਪਲੀਟ ਹੋ ਗਈ। ਪੰਚਾਇਤ ਪੂੰਚਾਉਤ ਬੁਲਾਈ ਸੀ। ਸਰਪੰਚ ਨੂੰ ਵੀ ਬੁਲਾਇਆ ਸੀ। ਕਹਿੰਦੇ ਸਾਂਡਾ ਤਾਂ ਕੰਮ ਨਾ ਅਧੂੱਰਾ ਹੁੰਦਾ ਪਿਆ ਗੱਲੀ ਗੁੱਲੀ ਦਾ ਬਣਾਣੀਆਂ ਤੁਸੀਂ ਤੁਰੰਤ ਬਣਾਓ। ਕਈਆਂ ਦੇ ਪ੍ਰਾਹੁਣੇ ਆਉਂਦੇ ਪਏ। ਤੁਹਾਨੂੰ ਪੱਤਾ ਤਾਂ ਸ਼ਾਦੀ ਸ਼ੁਦੀ ਦੇ ਵੀ ਸੀਜਨ ਨੇ ਕੋਈ ਕਰਦੇ ਨੇ ਨਾਂ। ਗਰਮੀਆਂ ਵਿੱਚ ਫਿਰ ਅਸੀਂ ਆਖਿਆ ਕੋਈ ਪ੍ਰਾਹੁਣੇ ਪ੍ਰਹੁਣੇ ਆਨੇ। ਤੇ ਗੱਲੀ ਸਾਡਾ ਆਵੇ ਸੇਵਾ ਉਹ ਕਰੇਗਾ ਫਿਰ ਭਜਾਏ ਨੇ ਕੀਤਾ ਕਿ ਦੱਸ ਕੁੱਛ ਦਿਨਾਂ ਵਿੱਚ ਹੋ ਜਾਣੀ ਚਾਹੀਦੀ ਕੰਪਲੀਟ। ਜੇ ਨਹੀਂ ਕੰਪਲੀਟ ਹੋਏ। ਜਿਹੜੇ ਮਜ਼ਦੂਰ ਲੱਗੇ ਨੇ ਉਹਨਾਂ ਨੂੰ ਤਨਖਾਹ ਆਦਿ ਕੱਟੀ ਜਾਏਗੀ। ਫਿਰ ਇਹਦੇ ਇਹਨਾਂ ਦੇ ਡੱਰ ਤੇ ਰੋਜ਼ ਲਗਾਤਾਰ ਕੰਮ ਕਰਦੇ ਰਹੇ। ਹੁਣ ਬਣੀ ਜਾ ਕੇ ਗਲੀ ਮਿੱਟੀ ਮਿੱਟੀ ਘਰ ਵਿੱਚ ਹੋ ਜਾਂਦੀ। ਬਹੁੱਤ ਚਾਹੇ ਅੱਠ ਵਾਰੀ ਮਾਰੋ ਝਾੜੂ ਹੱਥ ਸਾਰੇ ਪਾਗਲ ਹੋ ਜਾਂਦੇ। ਮੈਂ ਕਿਹਾ ਅਸੀਂ ਪੈਸੇ ਦਿੱਤੇ ਨੇ ਤੇ ਕੀ ਦਿੱਤਾ। ਕੰਮ ਕਰਨ ਨੂੰ ਦਿੱਤਾ
ਹਾਂਜੀ। ਫਿਰ ਮੀਂਹ ਮੂੰਹ ਪੈ ਗਿਆ। ਹਵਾ ਹੋਵਾ ਆ ਗਈ ਫਿਰ ਮਿੱਟੀ ਦੁਬਾਰਾ ਘਰ ਚ
ਫਿਰ ਤੋਂ ਸਿਆਪਾ ਹੀ ਹੈ। ਹੁਣ ਮੀਂਹ, ਮੀਂਹ ਪੈਂਦਾ ਪੈਂ ਇਥੇ ਦਸ ਪ੍ਰਸੈਂਟ ਕੀ ਇੱਕ ਪ੍ਰਸੈਂਟ ਪੈ ਕੇ ਵੀ ਖੁਸ਼ ਨੀ ਹੈਗੇ ਲੋਕੀ
ਹੋਰ ਕੀ।
ਅਸੀਂ ਤਾਂ ਬੁੱਡੇ ਗੁੱਟੀ ਦੀ ਰਸਮ ਨਹੀਂ ਕਰਦੇ।
ਹਾਂਜੀ, ਹਾਂਜੀ।
ਉਹ ਇਹਨਾਂ ਨੇ ਕੀਤੀ ਸੀ ਕਿ ਗੁੱਡੀ ਨੂੰ ਪਹਿਲਾਂ ਲਿੱਤਾ ਫੇਰ। ਇਹਨਾਂ ਨੂੰ ਇੰਝ ਕੀਤਾ।
ਸੁੜਾਇਆ ਸੁੜੂਆ ਬੋਲਿਆ ਕਿ ਤੂੰ ਕਿਉਂ ਮਰਗਈ ਉਹ ਮਰ ਗਈ ਫਿਰ ਬੋਲਿਆ ਗੁੱਡੀ ਜਾ ਮੀਂਹ ਬਰਸਾ।
ਹਾਂਜੀ। ਹਾਂਜੀ।
ਹਾਂ।
ਪਹਿਲਾਂ ਗਰਮੀ ਬਹੁਤ ਪੈ ਰਹੀ ਸੀ। ਹਾਂਜੀ ਗਰਮੀ ਬਹੁਤ ਪੈ ਰਹੀ ਸੀ।
ਬਹੁਤ ਗਰਮੀ। ਮੈਂ ਤਾਂ ਕਹਿੰਦੀ ਦੋ ਮਿੰਟ ਪੱਖੇ ਥੱਲੇ ਕੀ ਬੇਜੀਏ ਪਸੀਨੇ ਹੀ ਪਸੀਨੇ, ਪਸੀਨੇ
ਹੋਰ ਕੀ ਏ ਸੀ ਬਿਨਾਂ ਤੇ ਕੰਮ ਹੀ ਨੀ ਸੀ।
ਹੋਰ ਕੀ ਹੁਣ ਜਿਨਾਂ ਨੇ ਏਸੀ ਨੀ ਲਵਾਏ ਵਿਚਾਰੇ ਰੋਂਦੇ ਪਏ ਨੇ ਜੇ ਸਾਨੂੰ ਗਰਮੀਂ ਲੱਗ ਰਾਤ ਨੂੰ ਉੱਠ-ਉੱਠ ਕੇ ਜੇ ਲਾਈਟ ਭਜ ਜਾਏ ਉਹਨਾਂ ਵਿਚਾਰਿਆਂ ਕੀ ਹੋਏਗਾ।
ਹਾਂਜੀ ਇੱਕ ਦਿਨ ਮੀਂਹ ਇੱਕ ਦਿਨ ਮੀਂਹ ਪਿਆ ਉਹ ਵੀ ਠੰਡਾ ਰਿਹਾ ਮੌਸਮ ਉਤੋਂ ਅਗਲੇ ਦਿਨ ਹੀ ਗਰਮੀ ਦੁਬਾਰਾ।
ਉਹੀ ਗਰਮੀ ਦੁਬਾਰਾ ਹੁਣ ਵੀ ਮੌਸਮ ਹੋਇਆ ਪਿਆ। ਅਸੀਂ ਤਾਂ ਰੱਬ ਨੂੰ ਆਈ ਸ਼ੁਕਰਾਨਾ ਕਰਦੇ ਵੀ ਮੀਂਹ ਪੈ ਜੇ ਮੀਂਹ ਪੈ ਜੇ ਹੁਣ ਵੇਖੋ।
ਮਾਨਸੂਨ ਦਾ ਮਹੀਨਾ ਚੜ ਚੜਿਆ ਬਸ ਪੈੇਨੇ ਸ਼ੁਰੂ ਹੋ ਜਾਣਗੇ ਮੀਂਹ।
ਹਮ ਸੋਣ ਦੇ ਮਹੀਨੇ ਵੇਖੋ ਪੈਂਦਾ ਨੀ ਪੈਂਦਾ ਇਹ ਵੀ ਨੀ ਪਤਾ। ਪਹਿਲਾਂ ਸਾਵਣ ਦੇ ਮਹੀਨੇ ਪਿਆ ਨੀ ਬਾਅਦ ਵਿੱਚ ਜਦੋਂ ਜਾਣ ਲੱਗ ਗ ਉਦੋਂ ਮੀਂਹ ਪੈ ਗਿਆ ਤੂਫਾਨ ਆਇਆ। ਲਾਈਟ ਰਾਤ ਨੂੰ ਭੱਜੀ ਜਾਏ ਭੱਜੀ ਜਾਏ ਤੇ ਬਾੜ ਆ ਗੀ ਸਕੂਲ ਵੀ ਬੰਦ।
ਅੱਛਾ
ਹੋਰ ਕੀ।
ਹਾਂ ਮਾਰਕੰਢੇ ਚ ਪਾਣੀ ਚ ਭਰੀ ਜਾਂਦਾ।
ਹੋਰ ਕਿ ਉਹ ਹੁੰਦੇ ਨੇ ਡੈਮ-ਡੂਮ ਉਹ ਵੀ ਟੁੱਟ ਜਾਂਦੇ ਨੇ ਪਾਣੀ ਨਾਲ।
ਹਾਂਜੀ-ਹਾਂਜੀ।
ਤੁਹਾਨੂੰ ਨੀ ਪਤਾ ਮਾਰਕੰਢੇ ਦੇ ਦੋ ਡੈਮ ਟੁੱਟ ਗਏ ਸਨ।
ਹਾਂਜੀ ਫੇਰ ਇੱਥੇ ਦੋ ਜਣੇ ਵੀ ਗਵਾਚ ਗਏ ਸਨ ਫਿਰ ਕਿਸ਼ਤੀ ਜੀ ਬੁਲਾਈ ਲੱਭ ਕੇ ਲਿਆਏ ਉਹਨਾਂ ਨੂੰ।
ਹੋਰ ਇਸ ਵਾਰ ਅੰਬਾਲੇ ਤੇ ਇੱਕ ਬੱਚਾ ਸੀ ਬਾਰਾਂ ਸਾਲ ਦਾ ਉਹਨਾਂ ਨੂੰ ਖੇਤ ਤੇ ਭੇਜਿਆ ਉਹਨੂੰ ਪਰਿਵਾਰ ਨੇ। ਵੱਡਾ ਜਾ ਓ ਪਾਈਪ ਜਾ ਨਹੀਂ ਹੁੰਦਾ ਨੀਚੇ ਖੁਦ ਉਹਦੇ ਵਿੱਚ ਡਿੱਗ ਗਿਆ ਤੇ ਫੇਰ ਕੱਢਣ ਦੀ ਇਹਨਾਂ ਨੂੰ ਕੋਸ਼ਿਸ਼ ਕੀਤੀ ਅੱ ਤਾਂ ਇਹਨਾਂ ਨੂੰ ਵੀਹ ਮਿੰਟ ਘੰਟੇ ਹੋ ਗੇ। ਇਹ ਮਾਂ ਬਾਪ ਨੂੰ ਪਤਾ ਹੀ ਨਹੀਂ ਚੱਲਿਆ ਜਦੋਂ ਮੀਂਹ ਰੁਕਿਆ ਤੇ ਫੇਰ ਜਦੋਂ ਵੇਖਿਆ ਖੇਤ ਵਿੱਚ ਆਇਆ ਨੀ ਮੁੰਡਾ ਇਹਨਾਂ ਨੂੰ ਆ ਲੱਗਿਆ ਕਿ ਉਹ ਰੁਕਿਆ ਹੈਏਗਾ ਉੱਥੇ। ਫੇਰ ਆ ਫੇਰ ਉਹਨਾ ਨੇ ਜਾ ਕੇ ਵੇਖਿਆ-ਵੇਖਿਆ ਤੇ ਪਾਣੀ ਨਾਲ ਉਹਦੀ ਡੈਥ ਹੋ ਗਈ ਹੈ ਬ ਚ ਸਰਦਾ ਸੀ ਜੇ ਮੀਂਹ ਨਾ ਪੈਂਦਾ।
ਹੋਰ ਕੀ ਸਿਆਪਾ ਮੀਂਹ ਦਾ ਸੁੱਖ ਵੀ ਦੁੱਖ ਵੀ ਏ।
ਦੁੱਖ ਵੀ ਹੈ। ਚੱਲ ਮੀਂਹ ਪਏ ਤੇ ਚੰਗੀ ਤਰ੍ਹਾਂ ਪੈ ਜੇ ਇੱਕ ਦਿਨ ਵਿੱਚ ਪੈ ਜੇ ਦੋ ਦਿਨ ਚੱਲ ਪੈ। ਇੱਕ ਮਿੰਟ ਪੈਂਦਾ ਕਿ ਕਿਚੜ ਏਂਜ ਗਲੀ ਵਿੱਚ ਹੋ ਜਾਂਦਾ ਜਿਵੇਂ ਕਿ ਤੁਹਾਡੇ ਇੱਥੇ ਨਦੀਆਂ ਬਹਿੰਦੀਆਂ ਪਈਆਂ ਨੇ।
ਹੋਰ ਕੀ।
ਤੁਸੀਂ ਸੁਣਾਓ ਆਪਨੀ ਗਲੀਆਂ ਬਾਰੇ
ਬਸ ਸਾਡੀਆਂ ਵੀ ਪਹਿਲ ਬਹੁਤ ਭੈੜੀਆਂ ਸਨ। ਟੁੱਟ ਗਈਆਂ ਸਨ, ਉਸ ਤੋਂ ਬਾਅਦ ਫੇਰ ਪਾਣੀ ਧਣੀ ਸਾਡੇ ਪਾਣੀ ਗਲੀਆ ਗਲੀਆਂ ਉੱਚੀਆਂ ਕਰਵਾਈਆਂ ਤੇ ਜੇੜੇ ਨੀਵੇਂ ਘਰ ਸਨ ਉਹ ਹੋਰ ਨੀਵੇਂ ਹੋ ਗਏ ਉਹ ਰੋਂਦੇ ਪਏ ਨੇ।
ਹੋਰ ਕਿ ਹੁਣ ਗਲੀਆਂ ਵੀ ਹੋਏ ਹਨ ਠੀਕ-ਠਾਕ।
ਹਾਂਜੀ ਫੇਰ ਜੇ ਮੀਹ ਪੈ ਗਿਆ ਪਾਣੀ ਸਾਰਾ ਉਹਨਾਂ ਦੇ ਘਰ ਸਾਰਾ ਉਹਨਾਂ ਦੇ ਘਰ ਜਿੰਨਾਂ ਦੇ ਘਰ ਨੀਵੇਂ ਉਹਨਾ ਘਰ ਵੜ ਜੇਗਾ।
ਹੋਰ ਕੀ। ਇਹ ਸਾਡੇ ਇੱਧਰ ਦਾਦੀ ਆ, ਉਹਨਾਂ ਦੇ ਘਰ ਪਾਣੀ ਭਰੀਚ ਗਿਆ ਸਾਰਾ। ਫੇਰ ਇਹਨਾਂ ਨੇ, ਜਿਹੜੀ ਉਹ ਨੀਚੇ ਵਾਲੀ ਪਹਿਲਾਂ ਉਹਨਾਂ ਦਾ ਹੋਰ ਕੁਛ ਸੀ, ਡੰਗਰਾਂ ਦਾ? ਹਿਸਾਬ ਸੂਬ ਗਲੀ, ਹੁਣ ਦੂਜਾ ਹਿਸਾਬ
ਅੱਛਾ।
ਹਾਂ। ਤੇ ਫੇਰ ਜਦੋਂ ਸਰਪੰਚ ਨੇ ਵੀ ਇਹੀ ਆਖਿਆ, ਕਿ ਤੁਸੀਂ ਉੱਚਾ ਕਰਵਾ ਲਉ। ਕਰ ਮੰਨੀ ਨਹੀਂ, ਡਿੱਕੀ ਰਹੀ, ਡਿੱਕੀ ਰਹੀ ਫੇਰ ਉਹ ਕਹਿੰਦੀ ਜੇ ਤੁਸੀਂ ਇੰਜ ਨਹੀਂ ਕਰਦੇ, ਫਿਰ ਸਰਪੰਚ ਦਾ ਕੋਈ ਨਾਮ ਨਹੀਂ ਆਉਣਾ ਚਾਹੀਦਾ, ਹਾਂ ਕਿ ਸਰਪੰਚ ਨੇ ਆਖਿਆ ਕੋਨੀ, ਮੀਂਹ ਆਏ ਤੇ ਤੁਸੀਂ ਸਰਪੰਚ ਨੂੰ ਕੁਛ ਨਹੀਂ ਆਖੋ।
ਨੁਕਸਾਨ ਤਾਂ ਉਹਨਾਂ ਦਾ ਹੀ, ਏ।
ਨੁਕਸਾਨ, ਤਾਂ ਉਹਨਾਂ ਦਾ ਜੇਹੜੀ ਨਾ ਕਰ ਫੇਰ ਸਰਪੰਚ ਕੋਲ, ਸਾਰੀ ਗੱਲਾਂ ਚੱਲ ਜਾਏਗੀ
ਹਾਂਜੀ।
ਇਹਨਾਂ ਦਾ ਕੀ ਪਤਾ, ਇਹ ਤਾਂ ਨਾ ਕਰਦੇ ਪਏ ਨੇ, ਤੇ ਦੂਜੀ ਵਾਰੀ ਦਾ ਸਰਪੰਚ ਨੂੰ ਛਿਤਰ ਪੈਣੇ ਨੇ।
ਹਾਂਜੀ- ਹਾਂਜੀ, ਅੱਗੇ ਇੱਟਾਂ ਵੀ ਲਵਾ ਲਿੱਤੀਆਂ ਹੋਣਗੀਆਂ, ਉੱਚੀਆਂ ਕਰਕੇ।
ਹੋਰ ਕੀ।
ਦੁਖ ਈ ਨੇ ਸੱਚੀ ਨਾ, ਹੋਰ ਕੀ
ਕਹਿਣਾ ਦੁੱਖ ਆਉਂਦੇ ਵੀ ਨੇ ਨਾ, ਰੱਬ ਮਸਲਾ ਵੀ ਕਰੇ ਦੁੱਖਾਂ ਦਾ।
ਹਾਂਜੀ, ਦੁੱਖ ਆਉਂਦੇ ਨੇ ਤੇ ਹੱਲ ਵੀ ਕੱਢੇ।
ਕਰੇ ਹੋਰ ਕੀ, ਦੁੱਖ ਤਾਂ ਇੰਝ ਭੇਜ ਦਿੰਦਾ, ਜਿਵੇਂ ਕਿ ਬਸ ਮੌਤ, ਆਈ ਖੜੀ ਦਰਬਾਰ ਵਿੱਚ ਹਾਂਜੀ।
ਦੁੱਖ ਵਧੇਰੇ ਨੇ ਤੇ, ਸੁੱਖ ਘੱਟ ਨੇ
ਹੋਰ ਕੀ। ਸੁੱਖ ਦਾ
ਸਿਮਰਨ ਕਰੇਗਾ, ਉਹ ਹੀ ਬਚ ਸਕੇਗਾ ਦੁੱਖਾਂ ਤੋਂ
ਹੋਰ ਕੀ।
ਆਹ ਜਿਹੜੇ ਹੁਣ ਕਰਦੇ ਹੀ ਨਹੀਂ, ਨਾਮ ਸਿਮਰਨ ਉਹਨਾਂ ਦਾ ਨੀ ਹੋਣਾ।
ਕਿ ਰੱਬ ਦਾ ਨਾਮ ਜਪੋ ਤ ਠੀਕ- ਠੀਕ ਏ, ਨਾਮ ਸਿਮਰ ਦੀ ਰਾਤਾਂ ਹਰ ਵੇਲੇ ਹਾਏ ਇਹ ਨਹੀਂ ਕਿ ਨਾਮ ਸਿਮਰਨ, ਨਾਮ ਸਿਮਰਨ ਕਰੋ, ਨਾਮ ਸਿਮਰਨ ਕਰੋ, ਨਾ ਐ, ਜਿਹੜੀ? ਉਹ ਤਾਂ ਚਲੋ ਮਨ ਵਿੱਚ ਕਰੋ, ਕਿਸੇ ਨੇ ਵਿਖਾਣਾ ਨੀ ਹੈਗਾ ਨਾ ਪਾਠ ਕਰ ਰਹੇ ਆ, ਅਸੀ ਖੁਦ। ਜਿਵੇਂ ਅਸੀਂ ਬੰਦੇ ਨੂੰ ਵੇ ਕਿਹਾ, ਕਹਿ ਤਾਂ ਨੀ ਸਕਦੇ ਹਾਂ ਕਿ ਆ ਪਾਠ ਕਰਦਾ ਨਹੀਂ। ਘਰ ਦਾ, ਬੰਦੇ ਨੂੰ ਕੀ ਪਤਾ।
ਕਿ, ਉਹ ਕੀ ਹੁੰਦਾ ਮਨ ਵਿੱਚ, ਕੀ ਚਲ ਰਿਹਾ
ਹਾਂਜੀ, ਚਲੋ ਠੀਕ ਹੈ ਜੀ, ਸਤਿ ਸ੍ਰੀ ਅਕਾਲ
ਸੱਸ ਸ੍ਰੀ ਕਾਲ-